ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਹੋਰ ਕੀ ਹਾਲ ਏ
ਮੈਂ ਬਸ ਠੀਕ ਹਾ ਤੁਸੀਂ ਸੁਣਾਓ ਠੀਕ ਹੋ?
ਵਧੀਆ ਵਧੀਆ
ਕੀ ਕਰਦੇ
ਕੀ ਕਰ ਰਹੇ ਸੀ ਕੁਛ ਨੀਂ ਬਸ ਫ੍ਰੀ ਰੋਟੀ ਬਣਾਈ ਏ। ਜਿਨਾਂ ਨੇ ਦਿਨੇ ਨੀ ਖਾਧੀ ਪਰੌਂਠੀ ਖਾਈ ਉਹਨੇ ਤੇ
ਓਏ ਹੋਏ ਉਹਨਾਂ ਨੂੰ ਕੀ ਗੱਲ ਦਿਨੇ ਕਿਉ ਨੀ ਖਾਧੀ।
ਹਮ ਹੋਰ
ਮੈਂ ਵੀ ਠੀਕ ਆਾਂ ਮੈਂ ਕਿਹਾ ਚਲੋ ਫੋਨ ਕਰਾਂ ਤੁਹਾਨੂੰ ਬੜੀ ਬਿਜ਼ੀ ਹੋ ਗਏ ਹੋ ਤੁਸੀਂ ਤੇ
ਸਹੀ ਗੱਲ ਏ ਵਿਆਹ ਕਰਾਉਣ ਤੋਂ ਬਾਅਦ ਬਿਜੀੀ ਰਹਿੰਦਾ ਬੰਦਾ।
ਹਮ ਹ ਸਹੀ ਗੱਲ ਇਹ ਚੀਜ਼ ਤਾਂ ਹੁਣ ਮੈਂ ਤੁਹਾਡੀ ਗੱਲ ਚ ਹਾਮੀ ਭਰ ਸਕਦੀ ਆ ਪਹਿਲੇ ਤੇ ਨਹੀਂੀ ਮੈਂ ਭਰ ਸਕਦੀ ਸੀ। ਕਿਉਂਕਿ ਮੈਨੂੰ ਲੱਗਦਾ ਸੀ ਕਿ ਇੰਨੀ ਟਫ ਲਾਈਫ ਨਹੀਂੀ ਹੋਏਗੀ ਆਫਟਰ ਮੈਰਿਜ। ਟਫ ਵੀ ਨਹੀਂੀ ਏ ਬਟ ਹਾਂ ਥੋੜ੍ਹਾ ਬਿਜੀੀ ਹੋ ਗਿਆ ਬੰਦਾ ਹੁਣ
ਹਾਂ ਇੱਕ ਜਿੰਮੇਵਾਰੀ ਪੈ ਜਾਂਦੀ ਏ ਇਹ ਐ।
ਜਿੰਮੇਵਾਰੀ ਹਮ ਪਹਿਲੇ ਚਲੋ ਇਹ ਸੀਗਾ ਕਿ ਮੰਮਾ ਦੇਖਦੇ ਵੀ ਸੀ ਸਾਰਾ ਮੈਨੇਜ ਉਹੀ ਕਰਦੇ ਸੀ ਹੁਣ ਮੈਨੂੰ ਦੇਖਣਾ ਪੈਂਦਾ
ਸਹੀ ਗੱਲ ਹੈ ਅੱਸੀਂ ਵੀ ਐਵੇੀ ਸੀ। ਘਰ ਬੇਫਿਕਰੇ ਹੁਣ ਇਥੇ ਸਭ ਦੀ ਫਿਕਰ ਰਹਿੰਦੀ ਏ।
ਸਹੀ ਗੱਲ ਹੈ ਹੁਣ ਤੇ ਇੰਝ ਸੀ ਪਤਾ ਨੀ ਮੈਨੂੰ ਸਮਝ ਨੀ ਆਉਂਦੀ ਏ ਸੁਪਰਨੈਚੁਰਲ ਪਾਵਰ ਆਹ ਕਿੱਥੋਂ ਜਾਂਦੀ ਏ। ਮੇਰੀ ਮਦਰ ਜਦੋਂ ਕੁਕਿੰਗ ਕਰਦੇ ਸੀ ਨਾ ਮੇਰੀ ਮੰਮਾ ਵਰਕਿੰਗ ਸੀ। ਜਿਸ ਲਈ ਮੈ ਅਨਮੇਰਿਡ ਹੁਣ ਤੇ ਚਲੋ ਉਹਨਾਂ ਨੇ ਜੋਬ ਛੱਡ ਤੀ ਏ ਤੇ ਮੈਂ ਦੇਖਦੀ ਸੀ ਮੰਮਾ ਅਰਲੀ ਮੋਰਨਿੰਗ ਉੱਠ ਕੇ ਰੋਟੀ ਨੂੰ ਰੈਡੀ ਵੀ ਕਰ ਰਹੇ ਨੇ ਉਹ ਸਾਨੂੰ ਸਭ ਨੂੰ ਖੁਆ ਵੀ ਰਹੇ ਨੇ। ਮੈਂ ਹੁਣ ਸਮਝ ਹੀ ਨੀ ਆਉਂਦੀ ਮੰਮਾ ਕਿਸ ਤਰ੍ਹਾਂ ਮਤਲਬ ਕ ਮੈਂ ਦੇਖਦੀ ਸੀ, ਮੈਂ ਕਿਹਾ ਮੰਮਾ ਕਿਸ ਤਰ੍ਹਾਂ ਕਰਦੇ ਨੇ ਯਾਰ ਮਤਲਬ ਕਿਸ ਇੱਕ ਟਾਈਮ ਤੇ ਮੰਮਾ ਰੋਟੀ ਵੀ ਬਣਾ ਰਹੇ ਨੇ ਮੰਮਾ ਰਾਈਸ ਵੀ ਰੱਖ ਰਹੇ ਨੇ। ਅਹ ਸਬਜ਼ੀ ਵੀ ਬਣਾਉਂਦੇ ਸਾਡਾ ਬ੍ਰੇਕ ਫਰਸ਼ਟ ਵੀ ਸਾਨੂੰ ਕਰਵਾ ਕੇ ਜਾਂਦੇ ਸੀ, ਤੇ ਕਦੀ ਕਦੀ ਤੋਂ ਭਾਂਡੇ ਵੀ ਤੋ ਦਿੰਦੇ ਹੁੰਦੇ ਸੀ। ਤੇ ਮੈਂ ਹੁਣ ਆਪਣਾ ਜਦੋਂ ਹਮ ਹੁਣ ਜਦੋਂ ਮੈਂ ਆਪਣੇ ਆਪ ਨੂੰ ਦੇਖਦੀ ਹਾਂ, ਤੇ ਮੈਂ ਕਹਿੰਦੀ ਹਾਂ ਹਾਂ ਕਰ ਸਕਦੀ ਇੱਕ ਲੇਡੀ। ਪਤਾ ਨੀ ਕਿਸ ਤਰ੍ਹਾਂ ਉਹ ਪਾਵਰ ਆ ਜਾਂਦੀ ਹੈ, ਵਾਹਿਗੁਰੂ ਕਿਸ ਤਰ੍ਹਾਂ ਬਖਸ਼ਦੇ ਨੇ ਪਤਾ ਨੀ। ਬਚੇ ਹੁਣ।
ਕਹਿੰਦੇ ਹੁਣ ਸਕੂਲ ਸਟਾਰਟ ਏ ਕੱਲ ਕੱਲ ਤੋਂ ਸਕੂਲ ਸਟਾਰਟ ਏ। ਹਾਂ ਫਸ ਫਿਰਈ ਤੋ ਮੇਰਾ ਵੀ ਸ਼ੇਡਊਲ ਛੇ ਵਜੇ ਉੱਠੋ ਨਾਸ਼ਤਾ ਬਣਾਓ ਯ ਕਰੋ ਉਹ ਕਰੋ!
ਸਹੀ ਗੱਲ ਏ ਆਯੀ ਉਹ ਬਿਜ਼ੀ ਹੋ ਜਾਓਗੇ ਨਾ ਹੁਣ ਤੁਸੀਂ ਵੀ?
ਬਹੁਤ ਜ਼ਿਆਦਾ ਫੇਿਰ ਇਹ ਹੁੰਦਾ ਕਿ ਚੱਲ ਛੇ ਵਜੇ ਉੱਠਣੀ ਆ ਫਿਰ ਇਹਨੂੰ ਭੇਜ ਭੂਜ ਕੇ ਪੋਨੇ ਅਠ ਚਲੀ ਜਾਂਦੀ ਐ ਸਾਢੇ ਸੱਤ ਘਰੋਂ ਇਹ ਜਾਣਦੇ ਨੇ ਅੱਠ ਸਵਾ ਅੱਠ ਕਰੋਂ ਫੇਿਰ ਥੋੜ੍ਹੀ ਦੇਰ ਲੇਟ ਜਾਂਦੀ ਆ।
ਐਂ ਫੇਰ ਇਹ ਵੀ ਥੋੜਾ ਹੋ ਮੈਨੂੰ ਮੈਂ ਵੀ ਇਸ ਤਰ੍ਹਾਂ ਹੀ ਕਰਦੀ ਹਾਂ। ਮੈਂ ਅਰਲੀ ਮੋਰਨਿੰਗ ਉੱਠ ਕੇ ਪਹਿਲੇ ਪੂਰੀ ਰੋਟੀ ਵਗੈਰਾ ਤਿਆਰ ਕਰਕੇ ਇਹਨਾਂ ਨੂੰ ਭੇਜ ਦਿੰਦੀ ਹਾਂ। ਫੇਰ ਉਸ ਤੋਂ ਬਾਅਦ ਮੈਂ ਸੋ ਜਾਂਦੀ ਆ, ਕਿਉਂਕਿ ਮੈਂ ਮੈਨੂੰ ਰਾਤੀ ਨੀਂਦਰ ਪੂਰੀ ਨੀ ਨਾ ਆਉਂਦੀ ਮੇਰੀ ਫੇਰ ਮੈਂ ਸਵੇਰੇ ਪੂਰੀ ਕਰਨੀ ਹੁੰਦੀ ਹੈ, ਫਿਰ ਰਾਤੀ ਸੌ ਜਾਓ। ਫੇ ਜਦੋਂ ਇਹਨਾਂ ਨੇ ਆਉਣਾ ਹੁੰਦਾ ਫਿਰ ਅੱਧਾ ਘੰਟਾ ਪਹਿਲਾਂ ਉਠ ਕੇ ਸਾਰੀ ਸਫ਼ਾਈ ਕਰ ਦਿੰਦੀ ਆ। ਮੈਂ ਕਿਹਾ ਹੋੁਣ ਸਫ਼ਾਈ ਕਰ ਲੋ ਵਰਨਾ ਮੈਨੂੰ ਡਾਂਟ ਪੈ ਜਾਏਗੀ।
ਹਾਂ ਸਾਡੀ ਲੱਗੀ ਹੋਈ ਹੈ, ਸਫਾਈਆਂ ਵਾਲੀ। ਹੁਣ ਤੋਂ ਆ ਨਹੀਂ ਹੀ ਰਹੀ ਗਈ ਹੋਈਏ ਗਾਓ ਤੇ ਇੱਕ ਟੈਂਪਰੇਰੀ ਰ ਖੇਵੀ ਉਹ ਹੁਣੇ, ਹੁਣੇ ਕਰਕੇ ਗਈਏ ਪੰਜ ਵਜੇ ਆਈਏ ਸਾਢੇ ਚਾਰ, ਪੰਜ ਵਜੇ ਹ ਹ
ਔ ਹੋ ਤੇ ਪੂਰਾ ਦਿਨ ਹੀ ਖਲੇਰਾ ਪਿਆ ਰਿਹਾ ਘਰ ਚ।
ਹਾਂ ਭਾਂਡੇ ਕਰ ਲਈਦੇ ਆ ਨਾਲੋਂ- ਨਾਲ ਉਸ ਤੋਂ ਬਾਅਦ ਫਿਰ ਜਦੋਂ ਚਲੀ ਜਾਂਦੀ ਹੈ ਹੁਣ ਸਫ਼ਾਈ ਕਰ ਗਈ ਏ। ਕਹਿੰਦੀ ਅ ਮੈਂ ਕੱਲ ਨੀ ਆਊਂਗੀ, ਹੁਣ ਚਾਰ, ਪੰਜ ਦਿਨ ਆਪੇ ਕਰਨੀ ਪੈਣੀ ਹੈ।
ਅੱਛਾ ਅੱਛਾ
ਅਰੇ ਹੈ ਵੀ ਤਾਂ ਵੱਡਾ ਨਾ ਥੱਲੇ ਬੇਸਮੈਂਟ ਪੂਰੀ ਪੌੜੀਯ ਸੌ ਡੇਢ ਸੌ ਤੇ ਪੌੜੀਆਂ ਹੀ ਨੇ ਉੱਪਰੋਂਦੀ ਲੈ ਕੇ ਥੱਲੇ ਤੱਕ।
ਅੱਛਾ ਅੱਛਾ ਤਾਈਓ
ੇਨਹੀਂ ਇਹ ਫਸਟ ਫਲੋਰ ਏ, ਫਿਰ ਸੈਕਿੰਡ ਫਲੋਰ ਏ। ਉਪਰੋਂ ਥਰਡ ਫਲੋਰ ਬੰਦਾ ਪਿਆ ਹੋਰ ਖਲੇਰਾ
ਉਹ ਤੇ ਫੇਰ ਉਹ ਤਾਂ ਬੜਾ ਖਲੇਰਾ ਹੁੰਦਾ ਫਿਰ ਤੇ ਲੇਬਰ ਉੱਪਰ ਥੱਲੇ ਆਣੀ ਜਾਣੀ ਲੇਬਰ ਹੀ ਬੜਾ ਬੜਾ ਗੰਦ ਪਾ ਦਿੰਦਾ ਲੇਬਰੀ।
ਪਾਉਂਦੀਆਂ ਉਹ ਟਾਇਲਾਂ ਲੱਗ ਰਹੀਆਂ ਨੇ ਦੇਖੋ ਕਦੋਂ ਤੱਕ ਲਗਾੰਦੇ ਨੇ। ਉਹ ਵੀ
ਅਰੇ ਸਾਡੇ ਤੇ ਬੜਾ ਹੀ ਲੀਚੜਪੁਣਾ ਕਰ ਦਿੰਦੇ ਹੁੰਦੇ ਸੀ ਲੇਬਰ। ਕਰਦੀ ਨੀ ਸੀ ਅਸੀਂ ਇਹਨਾਂ ਨੇ ਇਹਨਾਂ ਨੂੰ ਕਹਨਾ ਨਾ ਕਿ ਕਰੋ, ਕਰੋ, ਕਰੋ ਸਾਡੇ ਇੱਕ ਵਾਰੀ ਅਸੀਂ ਅਹ ਬਾਥਰੂਮ ਚ ਵਾਲ ਤੇ ਟਾਇਲਸ ਲਗਵਾਾਨੀਆਂ ਸੀ ਤੇ ਕੀ ਹੋਇਆ ਉਹਨੇ ਮਤਲਬ ਮੈਂ ਕਿਹਾ ਦੋ ਦਿਨ ਦਾ ਕੰਮ ਸੀ ਉਹਨੇ ਹਫਤੇ ਚ ਕੀਤਾ। ਉਹਨੇ ਵਧੀਆ ਦਿਹਾੜੀ ਬਣਾਈ।
ਦੇਣੀ ਸਾਡੇ ਠੇਕੇ ਤੇ ਲੱਗੇ ਨੇ ਨੇ। ਨਿਕਲਦੇ ਹੀ ਨਹੀਂ ਪਏ ਹਜੇ ਤੱਕ ਬਾਹਰ।
ਹੈਨੀ ਨਿਕਲਦੇ। ਕਰਮਾਂ ਵਾਲਾ ਦਿਨ ਹੋਏਗਾ, ਜਦੋਂ ਤੋਂੋਂ ਬਾਹਰ ਨਿਕਲਣਗੇ।
ਜ ਲੱਗੇ ਦੇ ਨੇ ।ਜਨਵਰੀ, ਫਰਵਰੀ ਦੇ ਲੱਗੇ ਦੇ ਜੇ।
ਓਹੋ।।
ਹਾਂ ਜਨਵਰੀ ਨ
ਅਤੇ
ਹਾਂ ਵੀ ।ਫਰਵਰੀ ਮਾਰਚ ਦੇ।
ਅੱਛਾ ਅੱਛਾ! !
ਹਮ! ! ਦੇਖ ਖੋ ਕਦੋਂ ਨੀਕਲ ।ਮੇਰੇ ਦੀਵਾਲੀ ਤੋਂ ਪਹਿਲਾਂ ਹੀ ਨਿਕਲਦਾ। ਹਜੇ ਬੜਾ ਕੁਛ ਕਰਾਉਣ ਵਾਲਾ ਹੈ। ਸੋਚ ਰਹੇ ਸੀ ਪੈਨਲ ਪੂਨਲ ਬਣਵਾ ਲਈਏ। ਪਹਿਲੇ ਐ ਨਿਕਲਣਗੇ ਕੱਲੀਆਂ ਹੋਣਗੀਆਂ ਫਿਰ ਪੈਨਲ ਵਗੈਰਾ ਬਣਵਾਵਾਂਗੇ।
ਹਾਂ ਫੇਰ ਜਾ ਕੇ ਕਿਤੇ ਕਾਰਪੈਂਟਰ ਵਾਲਾ ਕੰਮ ਸ਼ੁਰੂ ਹੋਏਗਾ ਹਜੇ ਤੇ। ਬੜਾ, ਬੜਾ ਹੀ ਮੁਸ਼ ਇਹ ਵੜ ਤੇ ਜਾਂਦੇ ਨੇ ਨਿਕਲਦੇ ਬੜੇ ਮੁਸ਼ਕਿਲ ਨਾਲ ਹੈਗੇ ਨੇ ਇੱਕ ਤੇ ਈੰਨਾ ਖਲੇਰਾ ਫੇਰ ਅਗਰ ਬੰਦਾ ਸਹੀ ਹੈ ਨਾ
ਪਿਛਲੇ ਲਾਸਟ ਟਾਈਮ ਸਾਡੀ ਕੀ ਚਨੌ ਦੀ ਬਣੀ ਹੋਈ ਸੀ। ਵੁਡਨ ਦੀ। ਉਹ ਸਾਰੀ ਪੈ ਗਈ ਦੀਮਗ। ਦਿਮਾਗ ਤੇ ਐਵੇਂ ਡਿੱਗ ਰੀ ਸੀ ਉੱਪਰੋਂਦੇ ਥਲੇ। ਉਹ ਫੇਿਰ ਅਸੀਂ ਉ ਪਰ ਰਸੋਈ ਸ਼ਿਫਟ ਹੋਏ। ਉੱਪਰ ਵੀ ਬਣੀ ਹੋਈ ਹੈ ਨਾ । ਹਜੇ ਮਤਲਬ ਬਣਾਈ ਨੀ ਹੋਈ ।ਉਂਜ ਪੂਰਾ ਬਨਾਈ ਹੋਈ ਹੈ ਕਿਚਨ। ਕਬਡ ਵਗੈਰਾ ਨਹੀਂੀ ਬਣੇ ਹੋਏ। ਫਿਰ ਅਸੀਂ ਇੱਕ ਦੋ ਮਹੀਨਾ ਅਸੀਂ ਉੱਪਰ ਸ਼ਿਫਟ ਹੋਏ, ਤੇ ਅਲਮੀਨੀਅਮ ਵਾਲੀ ਬਣਵਾਈ ਹੁਣ ।
ਉਹੀਓ ਚਾਹੀਦੀ ਹੈ ।ਅੱਜ ਕੱਲ੍ਹ ਮੈਂ ਬੜੀ ਵੀਡੀਓਜ਼ ਦੇਖਦੀ ਆ ਨਾ, ਤੇ ਲੋਕ ਅਲਮਮੀਨੀਅਮ ਵਾਲੇ ਜ਼ਿਆਦਾ ਪ੍ਰੈਫਰ ਕਰਦੇ ਨੇ । ਇੱਕ ਤਾਂ ਦੀਮਕ ਨੀ ਲੱਗਦੀ ਉਹਨੂੰ ਤੇ ਨਾ ਲੌਗ ਲਾਸਟਿੰਗ ਹੈ। ਲੱਕੜ ਤੇ ਖਾ ਜਾਂਦਾ ਦੀਮਕ ।
ਕਰਦੇ ਖ਼ਰਾਬ ਏ ।ਹੁਣ ਇਹ ਸਕ੍ਰੈਪ ਏ ।ਅਗਰ ਕਲ ਨੂੰ ਟੁੱਟ ਵੀ ਜਾਂਦਾ। ਕੁੱਛ ਵੀ ਜਾਂਦਾ ।ਅਗਰ ਬੋਰਿੰਗ ਹੋ ਗਏ ਹੋ ਤੁਸੀਂ ।ਬਾਹਰ ਦੀ ਸ਼ੇਪ ਐਕਸਚੇਂਜ ਕਰਾ ਦਿਉ।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
ਸਭ ਕੁਛ ਉਹਦੇ ਵਿੱਚ ਹੋ ਜਾਂਦਾ।
ਅਰੇ ਯਾਰ, ਸੋਚੋਗੇ ਤੁਸੀਂ ਨਹੀਂ ਵੀ ਇਹਨੂੰ ਸ਼ਾਇਦ ਯੂਜ ਕਰਨ ਤੇ ਮਨ ਕਰਦੇ ।ਕਈ ਵਾਰੀ ਹੁੰਦਾ ਬੰਦਾ ਕਹਿੰਦੇ ਕਿ, ਸਭ ਕੁਛ ਚੇਂਜ ਕਰੋ। ਤੁਸੀਂ ਇਹਨੂੰ ਰੀਸੈਲ ਵੀ ਕਰ ਸਕਦੇ ਹੋ।
ਹਾਂ ਇਹ ਵੀ ਹੈ। ਸਕ੍ਰੈਪ ਦੇ ਥਰੂ ਚਲੀ ਜਾਂਦੀ ਹੈ।
ਹਾਂ! ! ਵੁੱਡਨ ਦਾ ਤਾਂ ਕੋਈ ਕੰਮ ਹੀ ਨਹੀਂ ਮਿੱਟੀ ਹੋ ਗਈ ਉਹ ਤੇ, ਵੁੱਡ। ਅੱਜ ਕਲ ਲੋਕ ਫਿਰ ਤੋਂ ਵਾਪਿਸ, ਹਾਂ! ! ਪਹਿਲੇ ਲੋਕ ਕੀ ਕਰਦੇ ਸੀ? ਕਿ, ਅਹ ਲੋਹੇ ਤੋਂ ਯਾਂ ਅਲਮੀਨੀਅਮ ਤੋਂ, ਵੂਡਨ ਚਾਹੇ ਸਾਰੇ ਦੁਬਾਰਾ ਫਿਰਰ ਵੁਡਨ ਅਲੂਮੀਨੀਅਮ ਚ ਵਾਪਿਸ ਆ ਰਹੇ।
ਪਹਿਲੇ ਅਲਮਾਰੀਆਂ ਚਲਦੀਆਂ ਸੀ ਲੋਹੇ ਦੀਆਂ। ਲੋਕੀ ਪਹਿਲੇ ਅੰਦਰ ਬਣਵਾ ਲੈਂਦੇ ਸੀ ।ਹਾਂ, ਲੋਕੀ ਪਹਿਲੇ ਬਣਵਾ ਲੈਂਦੇ ਸੀ। ਫੱਟੀਆਂ ਫੁਟੀਆਂ ਬਣਵਾ ਲੈਂਦੇ ਸੀ। ਤੇ ਉਸ ਤੋਂ ਬਾਅਦ ਫਿਰ ਬਾਹਰਲ ਮੀਰਾ ਲ ਜਿਹੜਾ ਗੇਟ ਬ ਬਣਾਉਂਦੇ ਸੀ। ਉਹ, ਉਹਦੇ ਹੀ ਬਣਾਉਂਦੇ ਸੀ ।ਲੋਹੇ ਦੀ ਬਾਰੀਆਂ ਵਾਲਾ। ਹੁਣ ਤੇ ਅੱਜ ਕੱਲ ਫਿਰ ਦੁਬਾਰਾਹੀ ਚੱਲ ਗਿਆ।
ਸਹੀ ਗੱਲ ਹੈ ।ਹੁਣ ਤੇ ਵਾਪਿਸ ਆ ਗਯਾ । ਮੈਨੂੰੱ ਤਾਂ ਬੈਟਰ ਇਹ ਹੈ। ਅਸੀਂ ਵੀ ਇਓ, ਹੁਣ ਅਸੀਂ ਵੀ ਵੁਢਣ ਅਹ ਲਪਨੀ ਅਲਮੀਰਾ ਲਿੱਤੀ ਏ। ਤੇ ਅਸੀਂ ਵੀ ਦੂਸਰੀ ਵਾਲੀ ਗੋਦਰਰੇਜ ਵਰਗੀ ਲਿੱਤੀ ਏ। ਹੁਣ ਨੀ ਅਪਾਂ ਯੂਜ ਕਰ ਰਹੇ ਬੜਾ ਨੁਕਸਾਨ, ਸਾਡੇ ਪਹਿਲੇ ਪੁਰਾਣੇ ਘਰ ਚ ਸੀ ਜਦੋਂ ਮੈਂ ਅਨਮੈਰਿਡ ਸੀ। ਤੁਸੀਂ ਮੰਨੋਗੇ ਅਸੀਂ, ਅਸੀਂ ਘਰ ਸ਼ਿਫਟ ਕੀਤਾ ਆਪਣਾ ਉਹ ਤੇ ਅਸੀਂ ਤੋੜੀ, ਜਦੋਂ ਅਸੀਂ ਤੋੜੀ ਨਾ ਉਹ ਤੇ ਜਦੋਂ ਅਸੀਂ ਅੱਗੇ ਉਦੇ ਪੱਲੇ ਵਗੈਰਾ ਉਤਾਰੇ ਪਿੱਛੇ ਸਾਰੀ ਅਲਮਾਰੀ ਖਰਾਬ ਹੋ ਗਈ ਸੀ।ਏਡਾਂ ਉਹਨੂੰ ਅ ਦੀਮਕ ਲੱਗ ਗਈ ਸੀ ਸਾਰੀ ਖਰਾਬ ਤੇ ਕਿੰਨੇ ਦੇ ਇਚ ਕੱਪੜੇ ਵੀ ਖਰਾਬ ਹੋ ਗਏ ਹੋਣਗੇ। ਸ਼ਾਨੁ ਤੇ ਇਨਾ ਖਿਆਲ ਬੜਾ ਨੁਕਸਾਨ ਵੀ ਹੁੰਦੈ, ਨਹੀਂ ਵਧੀਆ ਈ ਕੀਤਾ ਤੁਸੀਂ ਬਣਵਾਇਐ।
ਹੁਣ ਅਸੀਂ ਉੱਪਰ ਬਣਾਣੀ ਏ ।ਹਜੇ ਰੂਮ ਵਿੱਚ ਤੇ ਸਾਡੇ ਲੱਕੜ ਦੇ ਹੀ ਨੇ। ਇੱਥੇ ਤੇ ਹੈਨੀੀ ਦੀਮਕ ।ਅੰਦਰ ਨੀ ਹੈ। ਬਾਕ ਹੋਣ ਜਾਂ ਨਾ ਹੋਣ ।ਪਰ ਦੇਖੀ ਤੇ ਨਹੀਂ ਹੈ ਅਜੇ ਤੱਕ। ਟਚਵੁਡ ਸਹੀ ਹੈ।
ਹਾਂ ਠੀਕ ਹੀ ਰਹੇ ।ਨਾਲੇ ਵਧੀਆ ਨਾ ਅ, ਕਿਚਨ ਦੇ ਵਿੱਚ ਹੈਗੀ ਨਾ ਪਾਣੀ ਦੀ ਵੀ ਦਿੱਕਤ ਨੀ ਰਹਿੰਦੀ। ਐਲਮੀਨੀਅਮ ਲੱਗੀ ਰਹੇ ।ਤੇ ਪਾਣੀ ਦਾ ਵੀ ਨਹੀਂੀ ਹੈ।
ਨਾ ਨਾ ਸਾਫ਼ ਕਰੋ ਕਲੇਨ ਨਾਲ। ਜਲਦੀ ਸਾਫ਼ ਹੋ ਜਾਂਦੀ ਹੈ। ਕੋਲੀਨ ਨਾਲ ਬੜੀ ਜਲਦੀ ਸਾਫ਼ ਹੋ ਜਾਂਦੀ ਏ।
ਇਹ ਤਾਂ ਵਧੀਐ ਅਸੀਂ ਵੀ ਬਣਾਵਾਂਗੇ ਜਦੋਂ ਅੱਛਾ ਆਈਡੀਆ ਮਿਲ ਗਿਆ ਮੈਨੂੰ। ਮੈਂ ਵੀਡੀਓਜ਼ ਦੇਖ ਰਹੀ ਸੀ, ਪਰ ਨਾ ਮੈਂ ਮੋਟੀਵੇਟ ਨਹੀਂ ਹੋ ਰਹੀ ਸੀ। ਮੈਂ ਬੜੀ ਸਾਰੀ ਵੀਡੀਓ ਵੇਖਦੀ ਇੱਕ ਨਾ ਇੱਕ ਆਂਦੀ ਏ ਵੀਡੀਓ ਇੰਸਟਾ ਤੇ ਉਹ ਸਰਦਾਰ ਇੱਕ ਸਿੱਖ ਹੈਗਾ ਮੁੰਡਾ ਤੇ ਉਹ, ਉਹ ਪਾਉਂਦਾ ਇਹਦੀ ਵੀਡੀਔ।ਪਤਾ ਨੀ ਕੋ ਹਾਂ ਉਹ ਪਾਣੀ ਦੇ ਵਿੱਚ ਵੀ ਡਿਪ ਕਰ ਦੇਂਦੈ।
ਹਾਂ ਉਹੀਔ ਈ ਏ।
ਮੈਂ ਕਿਹਾ ਸੀ, ਮੈਂ ਕਿਹਾ ਰੱਸੀ ਵੀ ਦੇਖ ਰਖਾਂਗੇ, ਉੱਥੋਂ ਹੀ ਵੇਖੀ ਸੀ ਮੈਂ ਵੀ ਉਹ ਪਾਣੀ ਦੇ ਵਿੱਚ ਵਿੱਚ ਪੂਰੀ ਟਿਪ ਕਰ ਦਿੰਦਾ ਕਹਿੰਦਾ ਦੇਖੋ ਦੇਖੋ ਕੁਛ ਨੀ ਹੋ ਰਿਹਾ ਇਹਨੂੰ ਕੁਛ ਨਹੀਂ ਹੋਏਗਾ।
ਹਾਂ।
ਕੋਈ ਨੀ ਬਣਾ ਕਰਾਂਗੇ ਅਸੀਂ ਵੀ। ਜਦੋਂ ਬਣਾਵਾਂਗੇ ਤਾਂ, ਹੋਰ ਕੀ।
ਅੱਛਾ ਹੈ ਵੈਸੇ ਤੇ ਲੱਕੜ ਨਾਲੋਂ ਵਧੀਐ।
ਹਾਂ, ਹਾਂ ਲੱਕੜ ਨਾਲੇ ਤਾਂ ਵਧੀਆ ਹੀ ਏ। ਹੁਣ ਅੱਜ ਕੱਲ ਲੱਕੜ ਦੀ ਸੱਚੀ ਬੜਨ ਨੂੰ ਨੁਕਸਾਨ ਕਰਦੀ ਏ, ਇਹ ਮਹਿੰਗੀ ਤਾਂ ਹੈ ਉਪਰੋਂ ਦੀ ਗੰਦ ਵੀ ਬੜਾ ਪੈਂਦਾ ਜੇ ਲੱਕੜ ਦਾ, ਫਿਰ ਉੱਪਰੋਂ ਦੀ ਇੰਨੀ ਮਿਹਨਤ ਕਰੋ ਉਸ ਤੋਂ ਬਾਅਦ ਫੇਰ ਦੀਮਕ ਖਾ ਜਾਏਗੀ।
ਹਮ ਇਹ ਤੇ ਐ ਕਿ ਆਪਣਾ ਨਾਪ ਵਗੈਰਾ ਲੈ ਜਾਂਦੇ ਨੇ ਮੇਜਰ ਕਰਕੇ ਉਸ ਤੋਂ ਬਾਅਦ ਫਿਰ ਫੋਨ ਕਰ ਦਿੰਦੇ ਨੇ ਕਿ ਅਸੀਂ ਆ ਰਹੇ ਹਾਂ ਲਗਾਨ। ਤੁਹਾਨੂੰ ਮੈਂ ਸ਼ੇਅਰ ਕਰਾਂਗੀ, ਦੇਖਣਾ ਉਹਦੇ ਵਿੱਚ ਸਾਡੀ ਉਹਨੇ ਬਣਾਈ ਸੀ ਕਿਚਨ
ਅੱਛਾ, ਅੱਛਾ ਅਸੀਂ ਮੈਂ ਵੀ ਵੀਡੀਓਜ਼ ਚ ਵੇਖੀ ਦੇਖਿਆ ਸੀ, ਮੈਂ ਕਿਹਾ ਚਲੋ ਦੇਖਾਂਗੇ ਤੁਸੀਂ ਸਗੋਂ ਦੱਸਤਾ ਨਾ ਹੁਣ ਇਕ ਹੁੰਦਾ ਇੱਕ ਲਾਈਵ ਐਕਸਪੀਰੀਅੰਸ ਮਿਲ ਗਿਆ ਤੁਹਾਡੇ ਤੋਂ ਹੁਣ ਮੈਨੂੰ। ਕਿ ਚਲੋ ਚੀਜ਼ ਵਧੀਆ ਏ ਖ਼ਰਾਬ ਨੀ ਏ।ਫਿਰ ਮੈਂ
ਪਹਿਲੇ ਅਸੀਂ ਉਹ ਪਹਿਲੇ ਅਸੀਂ ਕਿਸੇ ਹੋਰ ਨੂੰ ਦੇਖਿਆ ਸੀ।ਉਹ ਮੰਗ ਰਹੇ ਸੀ ਸ਼ਾਇਦ ਢਾਈ ਤਿੰਨ ਲੱਖ ਰੁਪਏ ਰਸੋਈ ਰਸੋਈ ਦਾ। ਫਿਰ ਕੋਈ ਹੋਰ ਲੱਭਿਆ ਸੀ, ਮਤਲਬ ਜਾਣਕਾਰੀ ਚੀ ਹੈ। ਸਾਡੇ ਉੱਥੇ
ਮਤਲਬ ਜਿੱਥੇ ਮਾਮਾ ਜੀ ਉਹ ਰਹਿੰਦੇ ਨੇ ਨਾ ਉਹਨਾਂ, ਫਿਰ ਉਹਨਾਂ ਨੇ ਭੇਜਿਆ ਸੀ।
ਤੇ ਇੰਨੇ ਕਿੰਨੇ ਪੈਸੇ ਲਤੇ ਤੁਹਾਡੇ ਕੋਲੋਂ?
ਸਾਡਾ ਦੋਵੀਂਚ ਪੈ ਗਈ ਹੈ ।ਸਾਡੀ ਨਾ ਕੀਚ
ਚਲੋ ਹਮ ਹਮ।
ਕਿਚਨ ਵੱਡੀ ਕਰਕੇਿ ਨਾ ਅਤੇ ਉਸ ਹਿਸਾਬ ਨਾਲ ਜ਼ਿਆਦਾ ਪ੍ਰਾਈਜ਼ ਲੱਗਦਾ ਹੈ।
ਨਹੀਂ ਵਧੀਆ ਹੈ ਹੋਰ ਕੀ।
ਹਮ
ਮਤਲਬ ਐਟਲੀਸਟ ਰਿਗਰੈਟ ਨਹੀਂ ਹੋਣਾ ਚਾਹੀਦਾ ਐਡ ਦਾ ਐ। ਵਧੀਆ ਚੀਜ਼ ਬਣ ਜਾੇ ਕੋਈ ਦਿੱਕਤ ਨੀ ਹੈ। ਗਲਤ ਨਹੀਂ।
ਸਾਡੀੇ ਸ਼ਾਇਦ ਇੱਕ ਸੌ ਸੱਤਰ ਸਕਿਅਰ ਫਿਟ ਹੈਗੀ ਏ ਕਿਚਨ ਤੇ ਉਹਦੇ ਹਿਸਾਬ ਨਾਲ ਉਹਨੇ ਪਤਾ ਨੀ ਕਿੰਨੇ ਕੁ ਰੇਟ ਦੇ ਹਿਸਾਬ ਨਾਲ ਲਿੱਤਾ ਸੀ।
ਹਮ, ਹਮ ਤੇ ਉੱਪਰ ਨੀਚੇ ਦੋਨੋ ਬਣਵਾਏ ਫਿਰ ਤੁਸੀਂ ਇੱਕ ਕੈਬਨਿਟ
ਨਹੀਂ ਹਾਂ ਉੱਪਰ ਨੀਚੇ ਦੋਨੋ ਪੂਰਾ, ਪੂਰਾ ਕੰਪਲੀਟ ਹੀ ਆ ਉਹਦੇ ਨਾਲ ਐ ਨੀ ਕੀ ਅਸੀਂ ਉੱਪਰ ਛੋੜਿਆ ਹੋਇਐ। ਹਾਂ ਉੱਪਰੋਂ ਦੀ ਲੈ ਕੇ ਨੀਚੇ ਤੱਕ ਕੰਪਲੀਟ ਏ।ਅੱਗੇ ਪਿੱਛੇ ਦੋਨੋ ਸਾਈਡ ਹੈ।
ਅੱਛਾ ਤੇ ਵਧੀਆ ਫਿਰ ਤੇ, ਮੈਂ ਮੈਨੂੰ ਵੀ ਹੋ ਗਿਆ ਹੁਣ ਅਸੀਂ ਵੀ ਮਨੂੰਵਾਉਂਦੇ ਏਹਿਔ ਵਾਲੀ।
ਨਈ ਵਦਿਆ ।
ਅਸੀਂ ਤਾਂ ਥੋੜਾ ਚੇਂਜ ਕਰਨ ਦੀ ਸੋਚ ਰਹੇਾਂ ਨਾ ਤਾਂ ਕਰਕੇ ਅਸੀਂ ਨੂੰ ਇਸ ਵੇਲੇ ਜੋ ਰਹਿੰਦੇਥ ਅਸੀਂ ਕਰ। ਮੇਰੇ ਕੁਛ। ਰੈਨੂੰ ਵੇਟ ਨੀ ਕਰ ਰਹੇ ਏਹਨੂੰ।
ਹਾਂ ਹਾਂ ਕੇਹ ਰਹੇ ਨੇ। ਚੱਲ ਕੋਈ ਫਾਇਦਾ ਨੀ ਅੱਗੇ ਉਹ ਪਹਿਲੇ। ਸਹੀ ਗੱਲ ਏ।
ਉਹੀਓ ਮਨ ਕਰਦਾ ਕਿ ਚਲੋ ਰੈਨੋਵੇਟ ਕਰਨਾ ਹੀ ਹੈ ਪੈਸਾ ਲਗਾਉਣਾ ਹੀ ਦੇਖੋ ਨਵੀਂ ਚੀਜ਼ ਉੱਪਰ ਲਗਾਈ ਹੈ। ਫਿਰ ਜਿੱਥੇ ਰਹਿਣਾ ਹੀ ਨਹੀਂ ਫਿਰ ਇੰਨੇ ਪੈਸੇ ਲਗਾਉਣ ਦਾ ਫਾਇਦਾ ਹੀ ਨਹੀਂ।
ਹਾਂ ਉਹ ਜ਼ਿਆਦਾ ਬੈਸਟ ਹੈ ਸਗੋਂ।
ਚਲੋ ਕੋਈ ਨੀ।
ਅਸੀਂ ਵੀ ਦੇਖੋ ਹੋਏਗਾ ਸਾਡੇ ਕਰਮਾਂ ਚ ਹੋਏ।